ਹੈਲੋ
ਸਤਿ ਸ੍ਰੀ ਆਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਔ?
ਹਾਂਜੀ, ਵਧੀਆ ਵਧੀਆ ਤੁਸੀਂ ਸੁਣਾਓ ਦੀਦੀ ਠੀਕ ਹੋ ਤੁਸੀਂ।
ਮੈਂ ਵੀ ਠੀਕ ਠਾਕ, ਬਹੁਤ ਦਿਨਾਂ ਬਾਅਦ ਯਾਦ ਕੀਤਾ ਤੁਸੀਂ।
ਬਸ ਮੈਂ ਵੇਖੀ ਸੀ ਤੁਸੀਂ ਮੈਨੂੰ ਤੇ ਮੈਂ ਤੁਹਾਨੂੰ ਘਰ ਆਵਾਜ਼ ਮਾਰੀ ਵੀ ਸੀ ਜ ਸ਼ਾਇਦ ਆਪਣੇ ਹਸਬੈਂਡ ਨਾਲ ਸੀ।
ਅੱਛਾ ਅੱਛਾ।
ਤੁਸੀਂ ਵੇਖੇ ਹੀ ਨਹੀਂ ਫੇਰ
ਅੱਛਾ ਤੇ ਤੁਸੀਂ ਮੈਨੂੰ ਫੋਨ ਕਰ ਦਿੰਦੇ।
ਮਖਾ ਜਾਂਦੇ ਹੋਨੇ ਡਿਨਰ ਵਗੈਰਾ ਤੇ
ਅੱਛਾ -ਅੱਛਾ- ਅੱਛਾ- ਅੱਛਾ, ਹਾਂਜੀ- ਹਾਂਜੀ- ਹਾਂਜੀ ਕਲ ਨਾ ਬਰਡ ਡੇ ਸੀ ਬੇਟੀ
ਅੱਛਾ, ਅੱਛਾ।
ਜੀ ਹਾਂਜੀ ਸੈਲੀਬ੍ਰੇਟ
ਅੱਛਾ- ਅੱਛਾ ਕਹਿ ਦੇਣਾ ਓਨੂੰ ਹੈਪੀ ਬਰਡੇ
ਹਾਂਜੀ, ਹਾਂਜੀ ਮੈਂ ਕਹਿ ਦਾਂ ਕਿ ਹੋਰ ਤੁਸੀਂ ਇੱਕ ਵਾਰ ਮੈਨੂੰ ਕੋਲ ਤੇ ਕਰਦੇ ਮੈਂ ਤੁਹਾਨੂੰ ਵੀ ਇਨਵਾਈਟ ਕਰ ਲੈਂਦੀ ਉੱਧਰ ਦੇਖੋ ਤੁਸੀਂ ਅੱਛਾ ਨ ਲੱਗ ਰਿਹਾ ਮਨ ਬਿਲ ਕੁਲ ਵੀ ਨਾ ਤੁਸੀਂ ਇੱਕ ਵਾਰੀ ਕਰ ਤੇ ਸਹੀ ਮੈਨੂੰ ਆ ਫੋਨ ਕਰ ਦਿੰਦੇ, ਮੈਨੂੰ ਬੜਾ ਉਹ ਲੱਗ ਰਿਹਾ।
ਕੋਈ ਨਹੀਂ, ਕੋਈ ਨਹੀਂ
ਤੇ ਮੈਂ ਸੁਣ ਵੀ ਨੀ ਪਾਈ ਤੁਹਾਡੀ ਆਵਾਜ਼ ਮੈਨੂੰ ਪਤਾ ਹੀ ਨਹੀਂ ਲੱਗਿਆ
ਕੋਈ ਨੀ ਕੋਈ ਨੀ
ਠੀਕ ਨੇ ਘਰ
ਹਾਂਜੀ- ਹਾਂਜੀ, ਵਧੀਆ- ਵਧੀਆ ਹੋਰ ਤੁਸੀਂ ਸੁਣਾਓ ਤੁਹਾਡੇ ਘਰ ਸਾਰੇ ਠੀਕ ਨੇ।
ਹਾਂਜੀ-ਹਾਂਜੀ ਸਭ ਠੀਕ ਨੇ, ਬਸ ਪ੍ਰੋਗਰਾਮ ਬਣ ਰਿਹਾ ਬੇਟਾ ਅੰਮ੍ਰਿਤਸਰ ਜਾਣ ਦੀ ਸਲਾਹ ਕਰ ਰਿਹਾ ਸੀਗਾ, ਹਾਂਜੀ- ਹਾਂਜੀ, ਨਹੀਂ- ਨਹੀਂ ਮੈਂ ਨਹੀਂ ਜਾ ਰਹੀ। ਇਕੱਲਾ ਬੇਟਾ ਹੀ ਜਾ ਰਿਹਾ ਹੈ।
ਅੱਛਾ, ਅੱਛਾ।
ਤੇ ਨੀ ਹੈ ਦੇਖੋ ਭੇਜਣ ਤੇ ਅੰਦਰੋਂ ਮਨ ਬੜਾ ਡਰਿਆ ਦੇ ਅ ਨਾ ਹਲੇ ਛੋਟਾ ਈ ਐ ਬੱਚੇ ਸਮਝਦੇ ਤੁਹਾਨੂੰ ਪਤਾ ਬੜੇ ਵੱਡੇ ਹੋ ਗਏ ਨੇ।
ਹੂੰ- ਹੂੰ ਸਹੀ ਗੱਲ ਹੈ, ਹੈ ਤੇ ਨਾਂ ਪਰੇਸ਼ਾਨ ਬੱਚੇ ਨੇ
ਹਾਂਜੀ ਹਾਂ, ਬ ਸਾਡੇ ਵਾਸਤੇ ਤਾਂ ਬੱਚੇ ਹੀ ਨਾ ਦੇਖੋ ਹੁਣ ਉਹ ਬੱਚੇ ਫੀਲਿੰਗ ਕਿਵੇਂ ਸ ਸਮਝਣ ਸਾਡੀ ਤੁਸੀਂ ਵੀ ਵੱਡੇ ਹੋਏ ਹੋ ਤੁਹਾਨੂੰ ਵੀ ਪਤਾ ਹੈ ਤੁਹਾਡੇ ਵੀ ਪੇਰੈਂਟਸ ਡਾਂਟ ਦੇ ਸੀ ਉਹ ਬੱਚੇ ਅੱਜ ਕੱਲ੍ਹ ਬੜੇ ਜਿੱਦ ਜਿਵੇਂ ਦੇਖੋ ਆਪਣੀ ਹੀ ਡਿਮਾਂਡ ਰੱਖਦੇ ਨੇ ਕਿ ਪੇਰੈਂਟਸ ਦਾ ਵੀ ਸੁਣੋ ਨਾ ਤੁਸੀਂ
ਸਹੀ ਗੱਲ ਹੈ ਸਹੀ ਗੱਲ
ਚਲੋ ਕੋਈ ਨੀ ਦਰਸ਼ਨ ਕਰ ਆਏਗਾ ਪਰ ਮਨ ਚ ਨਾ ਇੱਕ ਡਰ ਦੇਖੋ ਅੱਜ ਕੱਲ ਟ੍ਰੇਨਾਂ ਚ ਕਿੰਨਾ ਹੁੰਂਦਾ ਏ ਬੱਚੇ ਸ਼ਰਾਰਤੀ ਹੁੰਦੇ ਨੇ ਕਈ ਭਾਵੇਂ ਸਾਡਾ ਬੱਚਾ ਸ਼ਰਾਰਤ ਨੀ ਹੈ ਹੋਰ ਬੱਚਿਆਂ ਦਾ ਨੀ ਪਤਾ ਜਿਹੜੇ ਨਾਲ ਜਾ ਰੇ ਨੇ ਸਾਨੂੰ ਉਹਨਾਂ ਬਾਰੇ ਥੋੜ੍ਹੀ ਪਤਾ ਹੈ ਕੀ ਹੋ ਜੇ ਨੇ -
ਹਾਂਜੀ ਹਾਂਜੀ ਸਹੀ ਗੱਲ ਹੈ-
ਜਾ ਰਹੇ ਨੇ ਚਲੋ ਵਾਹਿਗੁਰੂ ਦੇ ਦਰ ਤੇ ਜਾ ਰਹੇ ਨੇ- ਦਰਸ਼ਨ ਅਛੇ ਹੋ- ਉਹਨਾਂ ਨੂੰ ਬੱਚਿਆਂ ਨੂੰ- ਮਨ ਤੇ ਮੇਰਾ ਵੀ ਕੀ ਹੈ ਕਹਿ ਰਹੇ ਸੀ- ਸੀ ਕੀ ਦੇਖੋ ਹਸਬੈਂਡ ਕਹਿ ਰਹੇ ਸੀ ਤੁਹਾਡੇ ਵੀਰ ਜੀ ਕਹਿ ਰਹੇ ਸੀ- ਕੀ ਨਾ- ਅਸੀਂ ਵੀ ਚੱਲ ਚਲਦੇ ਹਾਂ- ਸਾਡਾ ਮੇਰਾ ਧਿਆਨ ਵਿੱਚ ਹੀ ਰਹੇਗਾ ਮੈਨੂੰ- ਬੈਕ ਕਾਲ ਕਰਦੇ ਪਏ ਸੀਗੇ ਤੇ ਹੁਣ ਮੈਂ- ਕਵਾਂਗੀ ਤੇ ਉਹਨੂੰ ਹੋਏਗਾ ਕਿ ਸਾਡੇ ਨਾਲ ਜਾਣ ਦੀ ਉਹ ਕਰੇ ਦੇਖੋ ਪੇਰੈਂਟਸ ਤੇ ਹੁੰਦੇ ਹੀ ਭਾਵੇਂ ਦੇ ਪਾਪਾ ਥੋੜੇ ਸਖਤ ਨੇ ਪਰ ਪਿਆਰ ਤੇ ਬੜਾ ਕਰਦੇ ਨੇ ਬੱਚਿਆਂ ਨੂੰ ਚਲੋ- ਕੋਈ ਨਹੀਂ ਸਮਝੇਗਾ ਹਾਂਜੀ ਹਾਂਜੀ ਸ਼ੌਕ ਇਹ ਨਾ ਦੇਖ ਤੁਹਾਨੂੰ ਪਤਾ- ਦਰਬਾਰ ਸਾਹਿਬ ਕਿੰਨਾ ਤੁਹਾਨੂੰ ਉਹ ਹੈਗਾ ਉੱਧਰ-
ਹਾਂਜੀ ਹਾਂਜੀ ਮਾਨਤਾ ਤੇ ਹੈ ਨਾਲੇ- ਪਿੰਡਾਂ ਵਧੀਆ ਫੇਮਸ ਜਗ੍ਹਾ ਹੈਗੀ ਆਂੱਥੇ
ਹਾਂਜੀ ਹਾਂਜੀ ਬੱਚਿਆਂ ਨੂੰ ਸ਼ੌਂਕ ਆਉਂਦਾ ਨਾ ਅਸੀਂ ਇੱਥੇ ਸ਼ੌਕ ਆਉਂਦਾ ਉਥੇ- ਖਾਣ ਪੀਣ ਦਾ ਦੇਖਦੇ ਪਏ ਨੇ ਉਹ- ਦੇਖਦੇ ਪ ਵੀਡੀਓਜ਼ ਦੇਖਦੇ ਨੇ- ਰੋਜ਼-
ਮੇਰਾ ਵੀ ਪਿੱਛੇ ਮੁੰਡਾ ਗਿਆ ਦਾ ਸੀ ਨਾ-
ਅੱਛਾ -ਅੱਛਾ
ਹ ਫਰੈਂਡਸ ਨਾਲ ਵਗੈਰਾ ਸੀ, ਉਹ ਵੀ ਨਵੇਂ ਬੜੇ ਗੇਟ ਲਾਏ ਨੇ
ਅੱਛਾ, ਤਾਂ ਤੁਸੀਂ ਫੇਿਰ ਪੇਜ ਤਾ ਉਨੂੰ
ਬਸ ਵਲੇ ਕੀਤੀ ਨਾ ਕਹਿੰਦਾ, ਜਾਣਾ -ਜਾਣਾ, ਜਾਣਾ ਫਿਰ ਦੋਸਤ ਆਏ ਉਦੇ- ਮੈਂ ਕਿਹਾ ਫਿਰ ਚੱਲ, ਆ ਕੇ ਸੀ ਦੋ ਤਿੰਨ ਦਿਨ ਦਾ ਕੇ- ਆ ਗਏ ਸੀ! ਵਧੀਆ ਦਰਸ਼ਨ ਕਰ ਰਹੇ ਸੀ, ਘਰ ਸਮਾਨ ਲੈ ਕੇ ਆਇਆ ਸੀ
ਅੱਛਾ। ਨਹੀਂ ਮੇਰਾ ਮਨ ਸੀ, ਚੱਲ ਇੱਕ ਦਿਨ ਜਾਂਦਾ ਹੈ ਨਾ ਅਗਲੇ ਦਿਨ, ਵਾਪਸ ਆ ਜਾਂਦੇ ਤੁਸੀਂ ਆਰਾਮ ਨਾਲ ਭਾਵੇਂ ਅਸੀਂ, ਸ਼ਾਮ ਦੀ ਟ੍ਰੇਨ ਆ ਜਾਂਦੇ, ਅਸੀਂ ਤੁਹਾਨੂੰ ਰਾਤੀ ਲੈਣ ਤੇ
ਹੁਣ ਬੱਚੇ ਵੀ ਕਹਿਨਦੇ ਨਾ, ਕਿ ਉਹਨੇ ਇੰਜ ਦੂਰ ਜਾਵਾਂਗੇ ਕੀ ਕਰਾਂਗੇ ਇੱਕ ਦਿਨ ਤਾਂ ਹੀ
ਹਾਂਜੀ -ਹਾਂਜੀ, ਕੋਈ ਨੀ ਵੇਖਣੇ ਨਹੀਂ ਸਾਡੀ ਸਲਾਹ ਬਨੇਗੀ, ਅਸੀਂ ਆਪ ਜਾਵਾਂਗੇ, ਖੁਦ ਨਾਲ ਦੇਖੋ ਮੈਂ ਤੇ ਬਿਲਕੁਲ ਨੀ ਮੇਰਾ ਹੁੰਦਾ ਹੌਸਲਾ ਕਿ, ਮੈਂ ਉਹਨੂੰ ਕੱਲੇ ਜਾਣ ਦੇਵਾਂ ਕੁਛ
ਸਹੀ ਗੱਲ ਹੈ ਸਹੀ ਗ
ਹੋਰ।
ਹੋਰ ਸੁਣਾਓ, ਹਾਂਜੀ ਵਧੀਆ। ਯ ਜ ਯ ਯ ਹੋਰ, ਤੁਸੀਂ ਪਿੱਛੇ -ਪਿੱਛੇ ਤੂੰ ਨਹੀਂ ਕਹਿ ਸੀ
ਹਾਂਜੀ ਮੈਂ ਗਏ ਸੀ ਮਨਸੂਰੀ, ਬਹੁਤ ਇੰਜੋਏ ਕੀਤਾ ਭਾਜੀ ਤੁਹਾਨੂੰ, ਸਗੋਂ ਤੁਸੀਂ ਵੀ ਚਲਦੇ ਨਾਲ ਤੁਸੀਂ ਹੈ ਨਹੀਂ ਸੀ ਐਧਰ, ਮੈਂ ਕੋਲ ਕੀਤੀ ਸੀ, ਤੇ ਤੁਸੀਂ ਗਏ ਤੇ ਸੀ ਹਾਂਜੀ -ਹਾਂਜੀ ਹਾਂਜੀ ਬੜਾ ਮਨ ਸੀ ਕਿ ਵੀਰ ਜੀ ਵੀ ਨਾਲ ਚੱਲਣ ਸਾਡੇ ਨਾਲ, ਐਹ ਵੀ ਅਸੀਂ ਬੜਾ ਮਿਸ ਕੀਤਾ ਤੁਹਾਨੂੰ ਮ ਮਤਲਬ, ਬੜਾ ਹੀ ਜ਼ਿਆਦਾ ਮਿਸ ਕੀਤਾ ਕਿਉਂਕਿ ਦੇਖੋ ਤੁਸੀਂ ਇੰਨੇ ਰੋਨ ਕੀ ਹੇਗੇ ਓ। ਓਥੇ ਸਾਨੂੰ ਰੌਣਕ ਹੀ ਨੀ ਮਿਲੀ, ਬਟ ਐਵੇਂ ਬਟ ਬੱਚਿਆਂ ਤੁਹਾਨੂੰ ਪਤਾ ਬੱਚੇ ਹਾਂਣ ਦੇ ਹੋ ਗਏ ਨੇ ਵੱਡੇ ਹੋ ਗਏ ਨੇ ਹਸਾਂਦੇ ਰਏ। ਬਟ ਤੁਹਾਨੂੰ ਇੱਕ ਸਾਇ ਤੇ ਅਸੀਂ ਮਿਸ ਬੜਾ ਕੀਤਾ ਸੀ ਨਾ! ਹਾਂਜੀ, ਉੱਥੇ ਬੜਾ ਰਸ਼ ਸੀ ਮਨਸੂਰੀ ਚ ਨਾ ਪਤਾ ਐ ਕੀ ਹੋਇਆ ਉੱਥੇ ਹੋਟਲ ਦੇ ਕਮਰੇ ਈਂ ਨਾਂ ਮਿਲਣ ਸਾਨੂੰ ਹੋਟਲ ਕੋਈ ਮਤਲਬ ਇੰਨੀ ਬੁਕਿੰਗ ਹੋਈ ਦੀ ਹੋਟਲਾਂ ਦੀ ਅਸੀਂ ਸੇਮ ਡੇ ਵਾਪ ਸੀ ਕਰ ਲੀਸੀ ਅਸੀਂ ਜਦੋਂ ਗਏ ਆ ਸੀ ਜੋ ਪਹਿਲੇ ਹੋਟਲ ਚ ਰੁਕਦੇ ਆਂ ਤੇ ਅਸੀਂ ਦੇਖਿਆ ਤੇ ਹੋਟਲ ਏਡੀ ਬੁਕਿੰਗ ਮਤਲਬ ਚੈਕਿੰਗ ਵੀ ਇੰਨੀ ਹੋ ਰਹੀ ਸੀ। ਪਤਾ ਨੀ ਕਿਉਂ ਐਸਾ ਕੁਛ ਚੱਲ ਰਿਹਾ ਸੀ। ਸੀਗਾ ਫੇਰ ਅਸੀਂ ਕਿਹਾ ਚਲੋ ਅ ਅਸੀਂ ਇੰਨੇ ਜਿੰਨਾਂ ਆਏ ਆਂ, ਅਸੀਂ ਇਹ ਤੇ ਇੰਜੋਏ ਕਰੀਏ ਨਾ ਅਸੀਂ ਪਤਾ ਲੱਗੇ। ਅਸੀ ਮਿਸ ਕਰ ਗਏ ਸਾਰਾ ਕੁਛ। ਬੱਚੇ ਇੰਜੋਯ ਨਾ ਕਰ ਪਾਏ। ਫੇਰ ਅਸੀਂ ਔਧਰ ਖਾਇਆ ਪੀਆ, ਹੋਰ ਔਧਰ ਗਏ ਘੁੰਮੇ ਫਿਰੇ ਤੇ ਅਸੀਂ ਸੇਮ ਡੇ ਵਾਪਸ ਆ ਗਏ ਸੀ ਸੀਗੇ। ਹਾਂਜੀ। ਬੜਾ ਇੰਜੋਯ ਕੀਤਾ। ਚੱਲਨਾ ਅਗਰ ਨੇਕ੍ਸ੍ਟ ਟਾਈਮ ਜਾਵਾਂਗੇ ਨਾ ਤੇ ਅਸੀਂ ਨਾ ਸਟੇ ਜ਼ਰੂਰ ਕਰਾਂਗੇ ਔਥੇ ਕਿਉਂਕਿ ਰਾਤੀ ਦਾ ਨਜ਼ਾਰਾ ਹੀ ਵੱਖਰੇ ਹੁੰਦ ਲਾਈਟਿੰਗ ਹੁੰਂਦੀ ਏ, ਪਹਾੜੀਆਂ ਦੇ ਉਤੋਂ ਵਿਖਦਾ ਏਨਾਂ।
ਹਾਂਜੀ ਹਾਂਜੀ। ਪਹਾੜਾਂ ਚ ਤਾਂ ਵੈਸੇ ਵੀ ਪਾਰਕਿੰਗ ਦੇ ਏੜੇ ਚਾਰਜਿਸ ਲੈਂਦੇ ਨੇ ਅੱਠ ਸੌ ਰੁਪਆ ਪਾਰਕਿੰਗ ਕਾ ਚਾਰਜ ਏ।
ਹਾਂਜੀ ਬੜੇ ਚਾਰ ਜਿਸ ਨੇ ਔਥੇ ਨਾ ਬਹੁਤ ਜ਼ਿਆਦਾ, ਪਿੱਛੇ ਝਗੜੇ ਵੀ ਹੋ ਰਹੇ ਸੀ ਔਥੇ ਕੁਛ ਐਸਾ ਸੀਨ ਆ ਰਿਹਾ ਸੀ ਨਾ ਅਸੀਂ ਵੇ ਹਾਂਜੀ ਚਲੋ ਵਾਹੇ ਚਲੋ ਸਭ ਨੂੰ ਸਲਾਮਤ ਰੱਖੇ ਓਥ ਥੇ ਜਿਹੜੇ ਵੀ ਸਾਡੇ ਵੀਰ, ਭੈਣ ਜਾਂਦੇ ਨੇ ਔਥੇ ਇੰਜੋਯ ਕਰਨ ਜਾਂਦੇ ਨੇ, ਕਿਉਂ ਬਈ ਆਪਣਾ ਨਾ ਸਭ ਮਿਲਜੁਲ ਕੇ ਰਹਿਣਾ ਚਾਈਦਾ। ਕਈ ਵਾਰ ਛੋਟੀ-ਛੋਟੀ ਗੱਲਾਂ ਤ ਤੋਂ ਹੀ ਇੰਨਾ ਝਗੜਾ ਵੱਧ ਜਾਂਦਾ ਏ। ਕਿਸੇ ਚੀਜ਼ ਨੂੰ ਲੈ ਕੇ। ਪਤਾ ਅਸੀਂ ਪਤਾ ਜ਼ਰੂਰੀ ਨੀ ਅਸੀਂ ਪਹਾੜਾਂ ਚ ਅਸੀਂ ਕਿੱਥੇ ਵੀ ਜਾਈਏ ਨਾ ਅਸੀਂ ਜਿੱਥੇ ਵੀ ਜਾ ਰਹੇ ਹਾਂ ਸਫਰ ਕਰ ਰਹੇ ਹਾਂ। ਆਪਣਾ ਆਪਣੇ ਚ ਹੀ ਮਸਤ ਰਹਿਣਾ ਚਾਹੀਦਾ ਬੰਦੇ ਨੂੰ, ਕਿਸੇ ਦੀ ਗੱਲਾਂ ਚ ਨਹੀਂ ਆਣਾ ਚਾਹੀਦਾ। ਆਪਣੇ ਚ ਮਸਤ ਰਵੋ, ਆਪਣਾ ਜਿਸ ਜਗ੍ਹਾ ਤੇ ਜਾ ਰਹੇ ਹੋ ਓਧਰ ਜਾਓ, ਕਿਸੇ ਨਾਲ ਫਾਲਤੂ ਗੱਲ ਨਾ ਕਰੋ। ਸਭ ਤੋਂ ਵੱਡੀ ਗੱਲ ਨਾ ਏਹੀ ਹੁੰਦੀ ਏ ਕਿ ਅੱਜ ਕੱਲ ਕਿਸੇ ਤੇ ਭਰੋਸਾ ਨਹੀਂ ਕੀ ਸਕਦਾ, ਹਾਂ ਏਹੀ ਉਹ ਗੱਲਾਂ ਨੂੰ ਜਦੋਂ ਸੋਚਦੇ ਉਹ ਗੱਲਾਂ ਨੂੰ ਲੈ ਕੇ ਨਾ ਮੇਰੇ ਮਨ ਚ ਨਾ ਬੜਾ ਡਰ ਪੈਂਦਾ ਏ
ਅੱਛਾ ਚਲੋ ਕੁਛ ਨੀ ਹੁੰਦਾ ਅੱਛਾ ਕੋਈ ਨੀ
ਹੁਣ ਬੱਚਾ ਤੇ ਕਹਿ ਦਿੰਦੇ ਕੁਛ ਨੀ ਆਉਂਦੇ ਬੱਚੇ ਬਟ ਮਾਵਾਂ ਨੂੰ ਪਤਾ ਨਾ ਅੰਦਰੋਂ ਦਿਲ ਕਿਵੇਂ ਬੱਚੇ ਮਾਂ ਦਾ ਕਰ ਰਿਹਾ ਵੈਸੇ ਤਾਂ ਮੈਂ ਸੋਚਦੀ ਵੀ ਅਸੀਂ ਵੀ ਜਾਈਏ ਨਾਲ ਹੀ ਬਾਕੀ ਅੱਗੋਂ ਦੇਖੋ ਪਰਮਾਤਮਾ ਨੇ ਹੋਇਆ ਤੇ ਅਸੀਂ ਜ਼ਰੂਰ ਪਹੁੰਚ ਜਾਂ ਗੇ ਵਾਹਿਗੁਰੂ ਦੇ ਦਰਸ਼ਨ ਕਰ ਹਾਂਜੀ ਹੋਰ ਸੁਣਾਓ ਘਰ ਬੱਚੇ ਤੁਹਾਡੇ ਠੀਕ ਨੇ ਵਾਈਫ ਠੀਕ ਤੁਹਾਡੀ
ਵਧੀਆ ਵਧੀਆ ਵਾਈਫ ਵੀ ਕਹਿ ਰਹੇ ਸੀ ਦੁਬਾਰਾ ਚੱਲੋ ਕਿ ਦੇਖੋ
ਅੱਛਾ ਅੱਛਾ ਛੁੱਟੀਆਂ ਚ ਪੈ ਗਈਆਂ ਨਾ ਭਾਜੀ ਹਾਂਜੀ ਹੁਣ ਤੁਸੀਂ ਘੁਮਾ ਲਿਆਓ ਹੋਰ ਕੀ ਤੁਸੀਂ ਉੱਧਰ ਚਲੇ ਜਾਓ ਅਨੰਦਪੁਰ ਸਾਹਿਬ ਚਲੇ ਜਾਓ ਹਾਂਜੀ
ਹਾਂਜੀ ਹੈਲੋ
ਮੈਂ ਕਿਹਾ ਅਨੰਦਪੁਰ ਸਾਹਿਬ ਤੁਸੀਂ ਹੋ ਆਓ
ਹਾਂਜੀ ਹਾਂਜੀ
ਉੱਥੇ ਤੁਹਾਡੇ ਹਾਂਜੀ ਹਾਂਜੀ ਅੰਮ੍ਰਿਤ ਵੀ ਛਕਾ ਦੋ ਓਦਾਂ ਤੁਹਾਡੇ ਤੇ ਬੱਚਿਆਂ ਨੂੰ ਵੈਸੇ ਹੀ ਬੜਾ ਸ਼ੌਂਕ
ਹਮ ਅਮ੍ਰਿਤ ਸ਼ਕਣਾ ਅੰਮ੍ਰਿਤ ਛੱਕਣਾ ਉਹਨਾਂ ਕਿਹਾ ਕਿ ਹਜ਼ੂਰ ਸਾਹਿਬ ਜਾਵਾਂਗੇ। ਇਕੋ ਵਾਰ ਫਿਰ ਸ਼ਿਕਾ ਦਾਂਗੇ।
ਅੱਛਾ, ਨਹੀਂ ਸਹੀ ਗੱਲ ਹਾਂ ਤੇ ਅਗਰ ਛੁੱਟੀਆਂ ਦੀ ਛੁੱਟੀਆਂ ਦੀ ਗੱਲ ਕਰਦੇ ਪਏ ਓ ਨਾ ਜਾਣ ਦੀ ਫਿਰ ਤੁਸੀਂ ਅਨੰਦਪੁਰ ਸਾਹਿਬ ਲੈ ਜਾਓ। ਉੱਥੇ ਹੋਰ ਵੀ ਗੁਰ ਦੁਆਰੇ ਨੇ। ਗੁਰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ, ਹਾਂਜੀ ਜਿੱਥੇ ਉਹਨਾਂ ਨੇ ਬਾਣੀ ਦਾ ਛਾਂ ਕਿਸੇ ਦੀ ਚੌਪਈ ਸਾਹਿਬ ਦੀ ਬਾਣੀ ਦਾ ਹਾਂਜੀ ਤੁਸੀਂ ਉੱਥੇ ਲੈ ਕੇ ਜਾਓ ਬੱਚਿਆਂ ਨੂੰ ਇਤਿਹਾਸ ਦਾ ਪਤਾ ਪਤਾ ਲੱਗਦਾ ਸਿੱਖੀ ਬਾਰੇ ਪਤਾ ਲੱਗਦਾ ਐ, ਅਨੰਦਪੁਰ ਸਾਹਿਬ ਦੇਖੋ ਸਾਡਾ ਵੈਸੇ ਹੀ ਤੇੇ ਸਾਹਿਬਜ਼ਾਦਿਆਂ ਦੇ ਜਨਮ ਹੋਇਆ ਓ
ਜਨਮ ਹੋਇਆ ਸੀ।
ਹਾਂਜੀ।
ਗਏ ਵੀ।
ਅੱਛਾ, ਅੱਛਾ।
ਹਾਂਜੀ।
ਤੁਸੀਂ ਗਏ ਸੀ ਬੜੀ ਸੰਗਤ ਆਉਂਦੀ ਉਦੋਂ ਦੇ ਦੇਖੋ ਨਜ਼ਾਰੇ ਈ ਅਲੱਗ ਹੁੰਦੇ ਨੇ, ਇੰਨੀ ਰੌਨਕਾਂ ਹੁੰਦ ਜੀ ਆਂ ਇਹ ਹੋਲਾ-ਮਹੱਲਾ ਜਿਹੜਾ ਮਨਾਉਂਦੇ ਨੇ, ਉੱਥੇ ਵਾਹਿਗੁਰੂ। ਬਹੁਤ ਸੰਗਤ ਹੋਤੀ ਜਗਾ-ਜਗਾ ਤੋਂ ਸੰਗਤ ਆਂਦ ਹਾਂਜੀ ਉੱਥੇ ਬੜੀ ਰੌਣਕਾਂ ਲੱਗਦੀਆਂ ਨੇ।
ਹਾਂਜੀ।
ਉਦਰੋਂ ਬਹੁਤ ਵਧੀਆ ਹੁੰਦਾ ਏ ਉੱਥੇ।
ਬੜੇ ਉਹਨੂੰ ਵੀ ਤਾਹੀਓ ਸ਼ੌਂਕ ਚੜਿਆ ਸੀ, ਉਹਨਾਂ ਨੇ ਨਿਹੰਗ ਵਰ ਵਗੈਰਾ ਬੱਚੇ ਬੁਚੇ ਬਾਣਾ- ਬੂਣਾ ਪਾਇਆ ਹੁੰਦਾ ਏ ਨਾ ਬੱਚਿਆਂ ਨੇ। ਤੇ ਅ ਸ਼ੌਕ ਚੜ ਬੱਚਿਆ ਨੂੰ ਵੀ ਕਿ ਹਾਂ ਅਸੀਂ ਵੀ ਏ ਪਾਂਣਾ ਵੇ ਕਰਪ
ਹਾਂਜੀ- ਹਾਂਜੀ ਬੱਚਿਆਂ
ਚੜਿਆ ਦਾ ਕੀ ਹਾਂ ਗਤਕਾ ਸਿੱਖਣਾ ਵੈ ਤੇ
ਤੇ ਬਿਲਕੁਲ
ਹਾਂ ਜਾਂਦਾ ਈ ਏ ਨਾ ਗੁਰਦ ਦੁਆਰੇ ਵੀ ਜਾਨਦਾ।
ਅੱਛਾ ਅੱਛਾ ਨਹੀਂ ਨਹੀਂ ਬੱਚਿਆਂ ਨੂੰ ਏਸ ਪਾਸੇ ਜ਼ਰੂਰ ਲਗਾਓ ਤੁਸੀਂ ਬੱਚਿਆਂ ਨੂੰ ਨਾ ਹਾਂਜੀ ਕਿਉਂਕਿ ਅੱਜ ਕੱਲ ਕੀ ਏ ਬੱਚ ਚੇ ਗਲਤ ਸੰਗਤੀ ਚ ਪੇ ਜਾਂਦੇ ਨੇ ਸ਼ੁਰੂ ਤੋਂ ਹੀ ਅੱਛੀ ਸੰਗਤੀ ਹੋਏਗੀ ਬੱਚੇ ਫਿਰ ਧਿਆਨ ਵੀ ਰਹਿੰਦਾ ਹੈ ਕਿਉ ਬਈ।
ਹਾਂਜ।
ਹਾਂਜੀ ਚਲੋ ਹਾਂਜੀ।
ਚਲੋ ਫੇਰ ਫੋਨ ਆਇਆ। ਸੀ ਮੈਂ ਕਰਨਾ ਹੈਲੋ
ਹਾਂਜੀ ਹਾਂਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਆਕਾਲ